ਹੈਲੋ।
ਹੈਲੋ।
ਜੀ। ਹੈਲੋ।
ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ ਹੈਂ। ਹੈਲੋ। ਤੁਹਾਡੀ ਅਵਾਜ਼ ਨਾ ਰੁੱਕ- ਰੁੱਕ ਕੇ ਆਣ।
ਹੈਂਅ। ਹੈਲੋ। ਹਮ ਤੂੰ ਬੋਲ ਨਾਲ ਖੇਲਦੀ ਨੀਂ ਹੁੰਦੀਂ। ਹੈਲੋ। ਮਤਲੱਬ। ਹੈਲੋ।
ਹੈਲੋ ਆ ਰਹੀ ਤੁਹਾਂਨੂੰ ਅਵਾਜ਼।
ਆ ਰਹੀਂ ਹੈਂ, ਫਿਰ ਆਂਦੀ ਨੀਂ ਹੈਗੀ ਵਿੱਚ।
ਹ
ਹਾਂਜੀ, ਥੋੜਾ ਪਰੇ ਹੋ ਕੇ ਗੱਲ ਕਰੋ ਜੀ। ਨੈਟਵਰਕ ਪ੍ਰੋਬਲਮ ਹੋ ਰਹੀ ਨਾ ਮੈਂ ਕਿਹਾ ਥੋੜੇ ਪਰਰੇ ਹੋ ਕੇ ਗੱਲ ਕਰੋ ਨੈਟਵਰਕ ਪ੍ਰੋਬਲਮ ਹੋ ਰਹੀ ਹੈ ਨਾ।
ਅੱਛਾ, ਹੁਣ ਆ ਰੀ ਵਾਜ?
ਹਾਂਜੀ, ਹੁਣ ਆ ਰੀ ਏ।
ਹੋਰ ਕੀ ਕਰਦੇ ਓ?
ਹੋਰ ਬਸ ਕੁਛ ਵੀ ਨੀ, ਤੁਸੀ ਸੁਨਾਓ ਅਪਨਾ।
ਅੱਛਾ, ਕੁਛ ਕਰਦੇ, ਬਸ ਮੈਂ ਹੁਣੇ ਬਸ ਵੇਲੀ ਹੋਈ ਆਂ, ਮੈਂ ਭੈਨ ਜੀ ਨੂੰ ਫੋਨ ਕਰ ਲਾਂ।
ਅੱਛਾ ਜੀ ਅੱਛਾ, ਬਸ ਅਸੀਂ ਜੀ ਹੁਨੀ ਬਸ ਬੱਚੇ ਟਿਊਸ਼ਨ ਗਏ ਨੇ, ਹੁਨ ਘਰ ਆਣਗੇ ਫੇਰ ਵੇਖਾਂਗੇ ਕੁਛ ਬੱਚਿਆਂ
ਅੱਛਾ, ਬ ਇੱਥੇ ਗਰਮੀ ਬੜੀ ਹੋਈ ਦੀ ਏ, ਨਾ ਮੀਂ ਪੈ ਰਯਾ, ਨਾ ਹਵਾ ਚੱਲ ਰੀ ਨਾ, ਕੁੱਛ ਚ ਚੱਲ ਰਯਾ ਗਰਮੀ ਹੋਈ ਦੀ ਏ, ਪਤਾ ਨੀ ਲੋਕੀ ਕਿਵੇਂ ਲੈ, ਲੋਕੀ ਆਪਨਾ ਏ ਸੀ ਲਾਵਾਂਦੇ ਪਏ ਨੇ।
ਅੱਛਾ ਜੀ ਅੱਛਾ, ਬਸ ਅਸੀਂ ਤੇ ਪਿੰਡਾਂ 'ਚ ਰਹਿੰਨੇ ਆਂ, ਸਾਡੇ ਤੇ ਏਸੀ ਵਗੈਰਾ ਕੁਛ ਨੀ ਅਸੀਂ ਤੇ ਥੱਲੇ ਪੇਡੇਆ ਥੱਲੇ ਬੈ ਜਾਂਨੇ ਆਂ, ਸਾਰੀ ਦਿਹਾੜੀ ਸਾਡੀ ਓਥੇ ਈ ਨੰਗ ਜਾਂਦੀ ਏ।
ਹਾਂ ਪਿੰਡ 'ਚ ਤੇ ਬੋਤ ਵਧੀਆ ਹੁੰਦਾ, ਪਿੰਡ 'ਚ ਬ ਖੁੱਲੀ ਹਵਾ ਆਂਦੀ ਏ ਜੀ। ਕੋਈ ਓ ਨੀ ਹੈਗਾ ਗਰਮੀ ਦੀ ਪਿੰਡਾਂ 'ਚ ਜੀ, ਪਿੰਡਾਂ 'ਚ ਬੋਤ ਵਧੀਆ ਵੇ ਹੁੰਦਾ ਐ। ਕਿਸੀ ਦੀ ਦਿੱਕਤ ਨੀ ਹੁੰਦੀ ਸ਼ਹਿਰ 'ਚ ਤੇ ਏਨੀਂ ਫੈਕਟਰੀਆਂ ਹੁੰਦੀਆਂ ਓਦੇ ਕਰਕੇ ਪ੍ਰਦੂਸ਼ਣ ਫੈਲਦਾ। ਗਰਮੀ ਪੈਂਦੀ ਐ ਜੀ ਬੋਤ।
ਹਾਂਜੀ, ਹਾਂਜੀ, ਹਾਂਜੀ।
ਹਾਂਜੀ, ਓਦੇ ਕਰਕੇ ਗਰਮੀ ਪੈਂਦੀ ਫੇਰ। ।
ਹਾਂਜੀ, ਹੋਰ ਸੁਨਾਓ। । ਬਸ ਏਥੇ ਵੀ ਗਰਮੀ ਤੇ ਹੈ ਈ ਏ, ਏਥੇ ਗਰਮੀ ਦਾ
ਅੱਛਾ-ਅੱਛਾ।
ਬਸ ਸਾਡੇ ਤੇ ਮੱਝਾ-ਗਾਵਾਂ ਹੈਗੀਆਂ ਬਸ ਅਸੀਂ । ਹਾਂਜੀ, ਸਾਡਾ ਦੁੱਧ ਦਾ ਵੀ ਕੰਮ ਹੈਗਾ। ਵੇਚਨੇ ਆਂ।
ਹਾਂਜੀ, ਸਾਡਾ ਤੇ ਸ਼ਹਿਰ 'ਚ ਘਰ ਹੈਗਾ ਨਾ ਸ਼ਹਿਰ 'ਚ ਤੇ ਹੁੰਦੀਆਂ, ਕਿੰਨੀ ਫੈਕਟਰੀਆਂ ਹੁੰਦੀਆਂ ਨੇ। ਏਥੇ ਬੜੀ ਫੈਕਟਰੀਆਂ ਹੈਗੀਆਂ, ਓਦੇ ਕਰਕੇ ਨਾ ਪ੍ਰਦੂਸ਼ਣ ਫੈਲਦਾ ਓਦੇ ਕਰ ਨਾ ਓ ਗਰਮੀ ਪੈ ਜਾਂਦੀ, ਫੇਰ ਗਰਮੀ ਇੰਨੀ ਪੈਂਦੀ ਹੈਕਿ ਪਸੀਨਾ-ਪਸੀਨ ਹੋ ਜਾਂਦਾ ਬੰਦਾ।
ਹਾਂਜੀ-ਹਾਂਜੀ, ਏ ਤੇ ਹੈ।
ਤੇ ਹੁਨ ਸੋਚਦੇ ਵੀ ਕਿੱਦਾਂ ਹੀ ਗਰਮੀ ਕੱਟ ਤੇ ਕਹਿੰਦੇ ਨੇ ਪੇੜ-ਪੌ, ਪੇੜ ਪੌਦੇ ਲਾਓ। ਪਰਾਏਵਰਨ ਬਨਾਓ ਹਵਾ-ਹੁਵਾ ਆਏ, ਪੌਦੇ ਪੁਦੇ ਲ ਕੇ ਫਿਰ ਬੱਦਲ ਬਨੇਗਾ, ਮੀਂ ਆਏਗਾ ਫਿਰ ਠੰਡਕ ਪਏਗੀ। ਕਿਉਂਕਿ ਸ਼ਹਿਰ 'ਚ ਤੇ ਪੇੜ-ਪੌਦੇ ਤੇ ਘੱਟ ਹੀ ਹੁੰਦੇ ਨੇ, ਲੋਕਾਂ ਦੇ ਮਕਾਨ ਜਾਦਾ ਹੁੰਦੇ ਨੇ। ਖੜਾ ਹੁੰਦਾ, ਗਾਵ ਵਿੱਚ ਤੇ ਪਿੰਡਾਂ 'ਚ ਤੇ ਐ ਹੁੰਦਾ ਪਿੰਡ 'ਚ ਤੇ ਐ ਹੁੰਦਾ, ਪੇੜ ਹੋ ਗੇ, ਪੇੜ ਪੌਦੇ ਹੋ ਗੇ। ਤਾਂ ਕਰ ਕੇ ਪਿੰਡ 'ਚ ਹਵਾ ਜਾ ਜਾਦਾ ਆਂਦੀ ਏ, ਥੋੜਾ
ਹਾਂਜੀ-ਹਾਂਜੀ। ਪਿੰਡਾਂ ਚ ਕੀ ਕਹਿੰਦੇ ਆਪਣਾ ਆਪਣਾ ਕੀ ਕਹਿੰਦੇ। ਫੁੱੱਲਾ ਵਗੈੜਾ ਹੁੰਦਾ ਵਾ ਪੇੜ ਪੌੇਦੇ ਲੱਗੇ ਹੁੰਦੇ ਨੇ ਤੇ
ਟਿਊਬਵੈਲ ਵੀ ਹੁੰਦਾ ਪਾਣੀ ਪੂਣੀ ਆਉਂਦਾ ਸੁਣਿਆ ਤਾਂੈ ਪਿੰਡਾਂ ਤੇ ਗਈ ਨੀ ਕਦੀ
ਹਾਂ ਹਾਂ ਟੂਵਲ ਟਾਵਲ ਹੈਗੇ ਦੇ ਨੇ। ਮੱਝਾਂ ਨੂੰ ਪਾਣੀ ਪਿਆਣਾ ਹੋਵੇ ਤੇ ਅਸੀਂ ਟੂਵਲ ਤੇ ਹੀ ਪਾਣੀ ਪੂਣੀ ਪਿਆ ਕੇ ਲਿਆਉਂਦੇ ਹੁੰਦੇ ਆਂ ਗਾਵਾਂ ਮੱਝਾਂ ਨੂੰ
ਅੱਛਾ, ਅੱਛਾ ਮੈਂ ਇੱਕ ਫਿਲਮ ਦੇਖੀ ਸੀ। ਉਹਦੇ ਦਿਖਾਇਆ ਸੀ ਪਿੰਡਾਂ ਵਿੱਚ ਕਿ ਬਈ ਖੇਤ ਹੁੰਦੇ ਆ। ਟਿਊਬਵੈਲ ਤੇ ਕੁੜੀ ਬਣਾਉਂਦੇ ਨੇ ਘਰ ਦੇ ਬੱਚੇ, ਬੱਚੇ ਬਣਾਉਂਦੇ ਨੇ ਇੱਥੇ ਲੇਕਿਨ ਥੋੜਾ ਇੰਜੋਏਮੈਂਟ ਹੋ ਜਾਂਦਾ ਟੂਰ ਕੀਤਾ ਜਾ ਕੇ
ਹਾਂ ਸਾਡੇ ਘਰੇ ਉਹ ਵੀ ਹੈ ਹੋਦੀ ਵੀ ਹੈਗੀ ਅਸੀਂ ਤੇ ਆਪਣੇ ਘਰੇ ਵੀ ਹੋਦੀ ਬਣਾਈ ਹੋਈ ਆ ਮੱਝਾਂ ਕਰਕੇ ਬਣਾਈ ਨਾ। ਤਾਂ ਕਿ ਮੱਝਾਂ ਗਾਵਾਂ ਪਾਣੀ ਪੂਣੀ ਪੀ ਸਕਣ।
ਹੋਰ ਤੁਸੀਂ ਪਿੰਡਾਂ ਬਾਰੇ ਪਿੰਡਾਂ ਬਾਰੇ ਕੀ ਕੀ ਹ ਆਪਾਂ ਕਦੇ ਗਏ ਨ ਨਾ। ਤੁਹਾਡੇ ਪਿੰਡਾਂ ਵਿੱਚ ਤੁਸੀਂ ਦੱਸੋ ਕਿਵੇਂਗਾ ਹੁੰਦਾ ਮਾਹੌਲ?
ਬਸ ਤੁਹਾਨੂੰ ਪਤਾ ਹੀ ਆ ਪਿੰਡਾਂ ਚ ਖੁੱਲੇ ਵਿਹੜੇ ਹੁੰਦੇ ਆ ਹਰਿਆਲੀ ਵੀ ਹੁੰਦੀ ਆ। ਖੇਤੀ ਵੀ ਹੁੰਦੀ ਆ।
ਹਾਂਜੀ, ਹਾਂਜੀ। ਅ ਅੱਛਾ ਅੱਛਾ
ਪਿੰਡਾਂ ਵਿੱਚ ਟਾਈਮ ਨਹੀਂ ਕੱਟਿਆ ਜਾਂਦਾ ਵਾ ਬਾਹਰ ਬਹਿ ਕੇ ਗਡੀਆਂ ਮੰਜੇ ਡਾ ਲਈ ਦੇ ਨੇ। ਅਸੀਂ ਆਪਾਂ ਬਹਿ ਜਾਂਣੇ ਹਾਂ ਤੇ ਸ਼ਾਮ ਨੂੰ ਆਪਣਾ
ਹਾਂ ਪਿੰਡਾਂ ਵਿੱਚ ਤਾਂ ਵਿਹੜੇੇ, ਵਿਹੜੇ ਖੁੱਲੇ ਹੁੰਦੇ ਨੇ ਜਿੰਨੇ ਵੀ ਆਪਣੇ ਸਿਰਕਾ ਹੁੰਦਾ ਹੈ ਉਹ ਆ ਕੇ ਬਹਿ ਜਾਂਦਾ ਹੈ ਬੇ ਮੰਜਿਆ ਤੇ ਬਹੁਤ ਵਧੀਆ ਲੱਗਦਾ ਜੀ ਇਕੱਠੇ ਬਹਿ ਕੇ ਰੋਟੀ ਖਾਣਾ ਗੱਲਾਂ ਕਰਨੀਆਂ ਗੱਲਾਂ ਬਾਤ ਕਰਨੀਆਂ ਸ਼ਹਿਰ ਦਾ ਹੁੰਦਾ ਹੀ ਨਹੀ ਸ਼ਹਿਰ ਆਪਣੇ ਕੰਮ ਚ ਮਸਤ ਹੁੰਦੇ ਨੇ ਕੰਮ ਤੋਂ ਆਓ ਰੋਟੀ ਖਾਓ ਸੋਜੋ ਫੋਨ ਚ ਖੋਜੋ ਐ ਸ਼ਿਆਲ ਤੇ
ਨਹੀਂ ਅਸੀ ਰਾਤ ਨੂੰ ਕੋਠੇ ਚੜ ਜਾਣੇ ਹਾਂ ਆਪਣਾ ਮੰਜੇ ਮੁਜੇ ਡਾਹ ਕੇ ਗੱਲਾਂ ਬਾਤਾਂ ਮਾਰਦੇ ਰਹਿੰਦੇ ਆਾਂ ਸਾਰੇ ਭੈਣ ਭਰਾ ਇਕੱਠੇ ਹੋ ਜਾਂਦੇ ਹਾਂ ਅਸੀਂ ਤੇ ਉੱਥੇ ਬਹਿ ਕੇ ਅਸੀਂ ਗੱਡੀ ਵੀ ਖਾ ਲੈਂਦੇ ਹਾਂ ਗੱਲਾਂ ਬਾਤਾਂ ਵੀ ਮਾਰ ਲੈਂਦੇ ਹਾਂ
ਹਾਂਜੀ ਮੈਨੂੰ ਤੇ ਪਿੰਡ ਬਹੁਤ ਵਧੀਆ ਲੱਗਦਾ ਹੈ ਪਰ ਕਦੇ ਆਪਾਂ ਗਏ ਹੀ ਨੀ ਪਿੰਡਾਂ ਚ ਹਾੜਾ ਤੇ ਜਨਮ ਵੀ ਸ਼ਹਿਰ ਚ ਹੋਇਆ
ਅੱਛਾ ਕੋਈ ਨੀ ਆ ਜਾਣਾ।
ਹਾਂਜੀ ਆਵਾਂਗੇ ਤੁਹਾਡੇ ਘਰ ਜ਼ਰੂਰ ਆਵਾਂਗੇ ਪਿੰਡਾਂ ਨੇ ਵੇਖਣਾ ਵੀ ਕਿਵੇਂ ਪਿੰਡ ਕਿਵੇਂ ਦਾ ਮਾਹੌਲ ਹੁੰਦਾ ਮੈਂ ਪੱਕਾ ਆਵਾਂਗੀ ਤੁਹਾਡੇ ਘਰ।
ਠੀਕ ਕੋਈ ਗੱਲ ਨੀ ਆਉਣਾ ਜੀ ਬਸ ਹੁਣ ਸ਼ਾਮ ਦਾ ਟੈਮ ਹੋ ਗਿਆ ਹੁਣ ਅਸੀਂ ਡੰਗਰਾਂ ਵਾਲੇ ਪਾਸੇ ਹੋ ਜਾਣਾ ਵਾ ਦੁਧ, ਦੁੱਧ ਕੱਢਾਂਗੇ। ਤੇ ਦੁੱਧ ਜਿਹਨਾਂ ਨੇ ਦੁੱਧ ਲੈਣਾ ਉਹ ਲੈਣ ਵਾਸਤੇ ਆਉਣਗੇ ਜਿਨਾਂ ਦਾ ਲਾਇਆ ਹੋਇਆ ਅਸੀਂ ਘਰ ਆਪਣੇ
ਤੁਸੀ ਦੁੱਧ ਦਿੰਦੇ ਹੋ ਲੋਕਾਂ ਨੂੰ ਪਿੰਡ ਚ ਪਿੰਡ ਚ ਦਿੰਦੇ ਹੋ ਸ਼ਹਿਰ ਚ ਦਿੰਦੇ ਹੋ।
ਪਿੰਡ ਚ ਵੀ ਸ਼ਹਿਰ ਚ ਵੀ ਸਾਡਾ ਕੰਮ ਹੀ ਦੁੱਧ ਦਾ ਵਾ ਜੀ।
ਅੱਛਾ, ਅੱਛਾ ਤੇ ਕਿਹੜਾ, ਕਿਹੜਾ ਗਾਏ ਦਾ ਔਰ ਬੈਸ ਦਾ।
ਹਾਂਜੀ, ਹਾਂਜੀ।
ਅੱਛਾ ਅਗਰ ਤੁਹਾਡੇ ਕੋ ਦੁੱਧ ਲਵਾਉਣਾ ਹੋਵੇ ਤੇ ਕਿੰਨੇ ਕਿੰਨਾ ਕੁ
ਅਸੀਂ ਪਿੰਡਾਂ ਦਾ ਤੁਹਾਨੂੰ ਪਤਾ ਸ਼ਹਿਰਾਂ ਚ ਤੇ ਹਮ ਪਿੰਡਾਂ ਦਾ ਸ਼ਹਿਰ ਚ ਥੋੜਾ ਜ਼ਿਆਦਾ ਵਾ ਤੇ ਪਿੰਡਾਂ ਦਾ ਥੋੜਾ ਸਾਡੇ ਪੰਜਾਹ ਰੁਪਏ ਕਿੱਲੋ ਹੋ ਕੀ ਕਹਿੰਦੇ ਉਹਨੂੰ ਮੱਝ ਦਾ ਤੇ ਚਾਲੀ ਰੁਪਏ ਕਿੱਲੋ ਗਾਂ ਦਾ ਵਾ
ਅੱਛਾ ਅੱਛਾ ਚੋਲੋ ਮੈਂ ਤੁਹਡੇ ਨਾਲ ਹੈ ਸਾਨੂੰ ਇਥੇ ਦ ਅੰਕਲ ਆਂਦਾਏ ਅ ਪਾਨੀ ਮਿਸ ਕਰਕੇ ਦਿੰਦਾਏ ਜੀ। ਬਕਾਰ। ਬਕਾਰ ਟੇਸਟ ਆਂਦ ਪੀਨ ਨੂੰ ਮਨ ਹੀ ਨੀ ਕਰਦਾ, ਇਹ ਪਾਣੀ ਪਾ ਇਹ ਦਾ ਪਾਣੀ ਪੀ ਰੇਆਂ। ਸਾਡੇ ਕੋਲੋਂ ਵਾਂਗੇ ਦੁੱਧ।
ਨੀ ਸਾਡਾ ਤਾਂ ਦੁਧ ਜੀ ਬੋਤ ਵਧੀਆ। ਅਸੀਂ ਤੇ ਮਿਲਾਵਟ ਵਗੈਰਾ ਕਰਦੇ ਨੀ ਏ ਕੁਛ ਵੀ।
ਸਾਡੇ ਕੋਲ ਸਾਰੇ ਦੁੱਧ ਲੈ ਕੇ ਜਾਂਦੇ ਨੇ, ਸਾਡਾ ਹੈ ਈ ਦੁੱਧ ਦਾ ਕੰਮ।
ਚ ਚਲੋ ਮੈਂ ਸਾਡੇ ਕੋਲ ਲੂਆਵਾਂਗੀ।
ਦੁਕਾਨ ਪਾਈ ਹੋਈ ਬਾਰ, ਮਾਤਾ ਸਾਡੀ ਉੱਥੇ ਬੇਂਦੀ, ਬੇਬੇ ਸਾਡੀ। ਉਹਨੂੰ ਅਸੀਂ ਬਿਠਾ ਦਿੰਨੇ ਹਾਂ। ਦੁਕਾਨ ਚ, ਆਪਣਾ ਕੰਮ ਕਰਦੀ ਰੇਂਦੀ ਟੈਮ ਪਾਸ ਹੋ ਜਾਂਦਾ ਉਹਦਾ ਵੀ।
ਅੱਛਾ-ਅੱਛਾ-ਅੱਛਾ ਬਹੁਤ ਵਧੀਆ ਗੱਲ ਆ ਜਾ ਤੇ ਕਈ ਉਹ ਹੁੰਦੇ ਨਾ, ਕਈ ਨਾ ਥੋੜੀ ਉ ਉਹ ਕਰਦੇ ਨੇ ਕਿ ਬੋਤ ਚਲਾਕੀ ਕਰਦੇ ਨੇ, ਕਿ ਵੀ ਦੁੱਧ ਚ ਪਾਣੀ ਉਹ ਆਪਣੇ ਪਿੰਡ ਚ ਧੁੱਧ ਨਿਕਾਲਦੇ ਨੇ, ਦੁੱਧ ਚ ਪਾਨੀ ਪਾ ਕੇ ਲੈਦੇ ਨੇ ਫੇਰ ਨਾ ਬਕਾ ਹੁੰਦਾਏ। ਤੇ ਮੈਂ ਸੋਚਿਆ ਸੀ ਕਿ ਵੀ ਮੈਂ, ਬਈ ਕਿੱਥੇ ਕੀ ਕਹਿੰਦੇ ਨੇ ਵਧੀ ਤੋਂ ਦਵਾਵਾਂ ਬੱਚੇ ਈ ਪੀਏ ਅਪਾਂ ਵੀ ਪੀਏ ਸੂੰਹ ਤੇਸ ਵਧੀਆ ਰਏਗਾ। ਤਾਡੇ ਕੋਲ ਲੂਆਵਾਂਗੇ ਫੇਰ।
ਹਾਂਜੀ ਸਾਡੇ ਘਾਰ ਤੇ ਬੱਚੇ ਹੈ, ਛੋਟੇ-ਛੋਟੇ ਹੈ, ਸੀ ਤੇ ਉਹਨਾਂ ਨੂੰ ਘਾਰ ਦਾ ਈ ਦੁੱਧ ਪਿਆਂਨੇ ਆਂ। ਦਹੀਂ, ਲੱਸੀ ਸਾਡੇ ਆਪਨੇ ਘਰ ਦੀ ਹੁੰਦੀ ਹੈ ਜੀ।
ਹਾਂ, ਹਾਂਜੀ ਉਹ ਤ ਉਹ ਤਾਂ ਹੈ ਈ ਐ, ਅਗਰ ਦੁੱਧ ਵਧੀਆ ਹੋਇਗਾ ਤੇ ਘਾਰ ਤੇ ਮੱਖਣ ਵੀ ਨਿਕਲਜੇਗਾ ਦੁੱਧ ਲੱਗੀ ਘਓ ਵੀ ਨਿਕਲੇਗਾ, ਦਹੀਂ ਵੀ ਜਮਜੇਗੀ ਔਰ ਦੁੱਧ ਦੀ ਘਾਰ ਹੋਏਗਾ ਤੇ ਫੇਰ ਨਾ ਦਹੀਂ ਜੰਮੇਗੀ, ਨਾ ਘਿਓ ਨਿਕਲੇਗਾ, ਨਾ ਮੱਖਨ ਨਿਕਲੇਗਾ ਉਹ ਤੇ ਸਾਫ਼ ਜੀ ਗੱਲ ਐ।
ਹਾਂਜੀ ਬਸ ਸਾਡਾ ਤੇ ਤੁਹਾਨੂੰ ਪਤਾ ਦਾ ਈ ਕੰਮ ਐ ਸਾਡਾ ਤੇ। ਖੇਤੀਬਾੜੀ ਚ ਅਹੀ ਸਾਰੀ ਦੇਹਾੜੀ ਲੱਗੇ ਰਹਿੰਦੇ ਆਂ, ਕਦੀ ਪੱਠੇ ਲੈ ਕੇ ਆਓ, ਪੱਠੇ ਨੂੰ ਕੁਤਰੋ, ਗਾਵਾਂ-ਮੱਝਾਂ ਨੂੰ ਖੁਆਓ। ਆਪਣਾ ਫੇਰ ਗੋਆ-ਗੁਆ। ਚੁਕਣਾ ਪੈਂਦਾ ਤੁਹਾਨੂੰ ਪਤਾ ਵਾ। ਸਫ਼ਾਈ-ਸਫੂਈ ਕਰਨੀ ਪੈਂਦੀ, ਝਾੜੂ
ਹਾਂਜੀ ਅ ਤੇ, ਹਾਂਜੀ ਪਤਾਏ ਐ ਤਾਂ ਪਤਾ ਮੈਨੂੰ ਸਫਾਈ ਕਰਨੀ ਪੈਂਦੀ ਆ।
ਮੰਮੀ ਮੇਰੀ ਗੋਹੇ ਪੱਥ ਵੀ ਲੈਂਦੀ ਐ।
ਅੱਛਾ-ਅਛ।
ਫੇਰ ਤੁਹਾਨੂੰ ਪਤਾਏ, ਗੋਹੇ ਅਗ ਪਤਾ ਫ ਚੁੱਲ੍ਹਾ ਬਾਲਨ ਦੇ ਕੰਮ ਆਂਦੇ ਨੇ ਗੋਏ।
ਹਾਂਜੀ-ਹਾਂਜੀ ਅ।
ਰੋਟੀ-ਰੁਟੀ ਬਾਲਦੇ ਚੁੱਲ੍ਹੇ ਤੇ ਰੋਟੀਆਂ ਬਣਾਦੇ ਨੇ।
ਅੱਛਾ-ਅੱਛਾ ਐ ਹਾਂ ਮੈਂ ਦੇੇਖਿਆ ਤੇ ਏ ਈ ਵੇ। ਉਹ ਟੀ ਵੀ ਚ ਵੇਖੀ ਮੂਵੀ ਆਨ ਦੇਆਂ, ਤੇ ਉਹ ਖਾਂਦੇ ਨੇ ਪੰਜਾਬੀ ਫਿਲਮਾਂ ਚ ਬੀ ਚੁੱਲੇ ਤੇ ਰੋਟੀ ਪਕਾਂਦੇ ਨੇ ਮਿੱਟੀ ਚੁੱਲਾ ਹੁੰਦਾਏ। ਗੋਏ, ਲੱਕੜੀ ਬਾਲ ਹੁੰਦਾਏ, ਤੇ ਓਦ ਤੇ ਰੋਟੀ ਬਣਾਂ
ਹਾਂ, ਸਾਡਾ ਸਾਰਾ ਆਪਣਾ ਹੀ ਹੁੰਦਾ ਗੋਇਲ। ਕੜੀਆਂ ਸਭ ਸਾਡੀਆਂ ਆਪਣੀਆਂ ਆ। ਹੁੰ ਅਸ ਸਾਡੇ ਖੇਤ ਏ ਨਾ, ਅਸੀਂ ਖੇਤਾਂ ਚ ਫੇਰ ਲੈ ਆਂਦੇ ਆਂ ਲੱਕੜਾ-ਲੁਕੜਾ।
ਤੇਰੇ ਓਧਰ ਸਿਲੰਡਰ ਇੰਨਾ ਮਹਿੰਗਾ ਆਪਾਂ ਸੋਚ ਆਪਾਂ ਸੋਚਦਿਆਂ ਕੀ ਆਪਾਂ ਫੇਰ ਰੋਟੀ ਪਕਣਾ ਸ਼ੁਰੂ ਕਰੀਏ। ਸਿਲਿੰਡਰ ਈ ਇਨਾ ਮੈਂਗਾ ਹੇਗਾ ਜੇ।
ਸਿਲੰਡਰ ਵੀ ਜ ਰੱਖਿਆ ਹੋਇਆ ਵੈਸੇ ਤੇ ਅਸੀਂ, ਸਿਲੰਡਰ ਵੀ ਬਾਲ-ਬੁਲ ਲੈਂਦੇ ਆਂ ਪਰ ਜ਼ਿਆਦਾਤਰ ਚੁੱਲ੍ਹੇ ਤੇ ਕੰਮ ਹੁੰਦਾ ਵੇਆਂ।
ਅੱਛਾ, ਚਲੋ ਠੀਕ, ਮੈਂ ਤੁਹਾਡੇ ਨਾਲ, ਦੁੱਧ ਲੁਆਲਾਂਗੀ ਸਾਡੇ ਕੋਲ
ਹਾਂਜੀ-ਹਾਂਜੀ ਠੀਕ ਐ।
ਤੇ ਤੁਹਾਡੇ ਘਾਰ ਅਵਾਂਗੀ ਮੈਂ, ਤੁਸੀਂ ਮੇਰੇ ਘਰ ਆਣਾ।
ਕੋਈ ਨੀ ਆਵਾਂਗੇ, ਚਲੋ ਠੀਕ ਐ। ਸਸ ਸ੍ਰੀ ਕਾਲ ਜੀ।
ਸਤਿ ਸ਼੍ਰੀ ਅਕਾਲ ਜੀ।